ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ।
ਵਧੀਆ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ।
ਹਾਂਜੀ ਬਸ ਵਧੀਆ ਬੈਠੇ ਸੀ ਬਸ ਰੋਟੀ ਰੂਟੀ ਖਾ ਕੇ।
ਅੱਛਾ-ਅੱਛਾ ਲੇਟ ਖਾਈ ਅਜ ਰੋਟੀ।
ਹਾਂਜੀ ਲੇਟ ਹੋ ਗਈ ਅੱਜ।
ਅੱਛਾ-ਅੱਛਾ ਹੋਰ ਘਰ ਪਰਵਾਰ ਵਧੀਆਂ ਹਾਂਜੀ-ਹਾਂਜੀ।
ਅੱਛਾ ਕੀ ਖਾ ਲਿਆ ਅੱਜ।
ਹਾਂਜੀ।
ਮੈਂ ਕਿਹਾ ਕੀ ਖਾ ਲਿਆ ਰੋਟੀ ਅੱਜ।
ਨਹੀਂ।
ਹਾਂਜੀ।
ਅੋ ਮਟਰ ਅੋ ਕਿ ਕਹਿਦੇ ਹਾਂ ਮਟਰ।
ਖਾ ਕੇ ਭੁੱਲ ਗਏ ਕੀ ਖਾਧਾ ਹੈਗਾ।
ਆਲੂ ਮਟਰ।
ਅੱਛਾ-ਅੱਛਾ ਹਾਂਜੀ ਅਸੀਂ ਉਹ ਬਣਾਏ ਸੀ ਛੋਲੇ ਚੋਲ।
ਅੱਛਾ-ਅੱਛਾ।
ਹਾਂਜੀ ਵਾਈਟ ਵਾਲੇ। ਹਾਂਜੀ ਹੋਰ ਦੱਸੋ। ਸ਼ੋਪਿੰਗ ਸ਼ੂਪਿੰਗ ਤੁਸੀਂ ਕਿੱਦਾਂ ਕਰਦੇ ਹੋ ਔਨਲਾਈਨ ਕਰਦੇ ਹੋ ਕਿ ਜਿੰਦਾਂ ਦੁਕਾਨਾਂ ਦੁਕੂਨਾ ਤੇ ਜਾ ਕੇ ਲੈ ਕੇ ਆਉਂਦੇ ਹੋ।
ਮੈਂ ਤਾਂ ਆਪਣੀ ਦੇਖੋ। ਹਾਂ ਬਜਾਰ ਦੂਰ ਜਾ ਕੇ। ਹੋਰ ਤੁਸੀਂ। ਹੈਲੋ ਮੈਂ ਕਿਹਾ ਤੁਸੀਂ ਕੀ ਤੁਸੀਂ ਕਿਵੇਂ ਕਿਵੇਂ ਕਰਦੇ ਹੋ।
ਅਸੀਂ ਮੈਂ ਦੋਨੋਂ ਕਰ ਲੈਂਦੀ ਹਾਂ ਔਨਲਾਈਨ ਵੀ ਔਰ ਔਫਲਾਈਨ ਵੀ।
ਅੱਛਾ- ਅੱਛਾ।
ਹਾਂਜੀ। ਜੇ ਔਨਲਾਈਨ ਅੱਛਾ ਲੱਗਦਾ ਹੈ ਕੁਛ ਤੇ ਔਨਲਾਈਨ ਮੰਗਵਾ ਲਈਦਾ ਘਰ।
ਅੱਛਾ- ਅੱਛਾ।
ਹਲੇ ਟਰਾਏ ਦੇ ਵੇਸ ਤੇ ਮਤਲਬ ਉਹ ਇੱਕ ਚੀਜ਼ ਮੰਗਵਾ ਕੇ ਦੇਖਦੇ ਹੈਗੇ ਆ ਕਿ ਮਤਲਬ ਕਿੱਦਾਂ ਨਿਕਲਦੀ ਹੈਗੀ ਹੈ ਠੀਕ ਐ ਕੇ ਨਹੀਂ ਹੈਗਾ ਫਿਰ ਉਹ ਜਿਹਨੂੰ ਲੱਗਦਾ ਜੇ ਠੀਕ ਏ ਫਿਰ ਦੁਬਾਰਾ ਫਿਰ ਅੱਗੇ ਹੋਰ ਔਡਰ ਕਰਨੇ ਹੁੰਦੇ ਫਿਰ ਉਹ ਵਾਲੇ ਪੇਜ ਤੋਂ ਕਰ ਲੈਂਨੇ ਆ।
ਅੱਛਾ- ਅੱਛਾ ਹਾਂ ਮੈਂ ਵੀ ਬ
ਜ਼ਿਆਦਾ ਮਹਿੰਗੇ ਨਹੀਂ ਮਤਲਬ ਠੀਕ ਜਿੱਦਾਂ ਘਰ ਦੇ ਪਾਉਣ ਵਾਲੇ ਹੋ ਗਏ ਡੇਲੀ ਦੇ
ਹਾਂਜੀ।
ਕਿਸ ਟਾਈਪ ਦੇ ਮੰਗ ਲੈਂਣੇ ਆਪ ਬਾਕੀ ਜਿਹੜੇ ਦੁਸਰੇ ਰਹੇ ਉਹ ਅਸੀਂ ਬਾਜ਼ਾਰ ਜਾ ਕੇ ਹੀ ਲੈਂਦੇ ਹਾਂ ਔਫਲਾਈਨ ਹੀ
ਹਾਂ ਔਫਲਾਈਨ ਜਾ ਕੇ ਆਪਣਾ ਕੱਪੜਾ ਕੁਪੜਾ ਵਧੀਆ ਲੱਗ ਜਾ
ਹਾਂਜੀ ਹਾਂਜੀ ਕੱਪੜੇ ਦਾ ਪਤਾ ਲੱਗ ਜਾਂਦਾ ਹਾਂਜੀ ਹਾਂਜੀ। ਇਹ ਤੇ ਹੈਗਾ ਹੈ ਔਫਲਾਈਨ ਉਹਨੂੰ ਤੁਸੀਂ ਕੱਪੜਾ ਵੀ ਦੇਖ ਸਕਦੇ ਹੋ ਹੋਰ ਵੈਸੇ ਵੀ ਰੰਗ ਵੀ ਤੁਹਾਨੂੰ ਪਤਾ ਲੱਗਦਾ ਹੈ ਹਰ ਚੀਜ਼ ਦਾ ਪਤਾ ਲੱਗਦਾ ਹੈਗਾ ਐ ਤੁਸੀਂ ਲਾ ਕੇ ਵੀ ਦੇਖ ਸਕਦੇ ਉਹ ਸਾਨੂੰ ਜੱਚ ਰਿਹਾ ਜਾਂ ਨਹੀਂ ਜੱਚ ਰਿਹਾ ਹੈਗਾ ਹੁਣ ਔਫਲਾਈਨ ਔਨਲਾਈਨ ਮੰਗਾਓਗੇ। ਤੁਹਾਨੂੰ ਦਿਖਾਉਂਦੇ ਕੁਛ ਐ ਆਉਂਦਾ
ਹਾਂ। ਕੀ ਕੀ ਕਈ ਵਾਰ ਤੁਸੀਂ ਅ ਕੋਈ ਹੋਰ ਆਪਣਾ ਰੰਗ ਕਾ ਕੱਪੜਾ ਮੰਗਵਾਉਂਦੇ ਹੋ।
ਹਾਂਜੀ ਰੰਗ ਫਿਰ ਹਾਂਜੀ ਹਾਂਜੀ ਰੰਗ ਦੂਸਰਾ ਆ ਜਾਂਦਾ। ਫਿਰ ਦੂਸਰੀ ਗੱਲ ਹੁਣ ਉੱਥੋਂ ਚੀਜ਼ ਮੰਗਾਈ ਕੋਈ ਦਿੱਕਤ ਏ ਕੋਈ ਖਰਾਬੀ ਆਣ ਦੋ ਤੁਸੀਂ ਔਨਲਾਈਨ ਥੋੜੀ ਜਾਓਗੇ ਕੰਪਲੇਂਟ ਕਰਨ।
ਹਾਂ ਫਿਰ ਜੇ ਆਪਾਂ ਆ ਜੇ ਵਾਪਸੀ ਕਰਦੇ ਹਾਂ ਫਿਰ
ਹਾਂਜੀ ਹਾਂਜੀ ਬੰਦ ਹਾਂਜੀ ਚਲੋ ਫਿਰ ਕੱਟ ਕੇ ਅੱਧੇ ਪੈਸੇ ਕੱਟ ਕੇ ਫਿਰ ਕਿੱਥੇ ਵਾਪਸ ਕਰਦੇ ਹੈਗੇ ਆ ਅਗਰ ਉਹ ਵੀ ਤਾਂ ਜੇ ਉੱਚੋ ਵਾਪਸੀ ਆ ਜੇ ਖ਼ਤਮ ਹੋਏਗਾ।
ਮਰ ਕੇ ਦੇਨ ਹਾਂ। ਚਲੋ ਆਪਾਂ ਆਰਾਮ ਨਾਲ ਬਜ਼ਾਰ ਜਾ ਕੇ ਆਪਣਾ ਕੱਪੜੇ ਕੁਪੜੇ ਖਰੀਦੀਏ ਜਗਾਹ ਪਸੰਦ ਵੀ ਨਹੀਂ ਆਏ ਵਾਪਸ ਤਾਂ ਕਰ ਆਦੇ ਨਾ ਹਾਂ ਬਾਜ਼ਾਰ ਜਾ ਕੇ ਕੱਪੜੇ ਖ਼ਰੀਦਣੇ ਵਧੀਆ ਲੱਗਦੇ ਆ ਜੀ ਹਨਾ।
ਹਾਂਜੀ ਉਹ ਤੇ ਹੈ ਪਰ ਐ ਨਾ ਕਿ ਅੱਜ ਕੱਲ ਲੋਕੀ ਜਿਹੜਾ ਜ਼ਿਆਦਾ ਥੋੜੇ ਵਿਅਸਤ ਰਹਿਣ ਲੱਗ ਗਏ ਹੈਗੇ ਤੇ ਉਹ ਸੋਚ ਰਹਾ ਚੱਲ ਬੈਠੇ ਬੈਠੇ ਬੈਠੇ ਜਦੋਂ ਸਾਨੂੰ ਘਰ ਮਿਲਦੀ ਪਈ ਚੀਜ਼ ਤੇ ਅਸੀਂ ਬਾਹਰ ਕਿਉਂ ਜਾਈਏ ਆਪਣਾ ਸਮੇਂ ਖ਼ਰਾਬ ਕਰਨ ਓ
ਹਾਂਜੀ ਹਾਂਜੀ ਜਿਵੇਂ ਕਈ ਕੁੜੀ ਹੁੰਦੀਆਂ ਜਿਵੇਂ ਕੱਟ ਪੀਸ ਬਣਾ ਕੇ ਆਪਣੇ ਕੱਪੜੇ ਕੁਪੜੇ ਬਣਾ ਲੈਂਦੀ ਨੇ।
ਹਾਂ ਭੇਜੋ ਬੰਦਾ ਪੀ ਸਕਦਾ ਹੈ ਉਹਨਾਂ ਵਾਸਤੇ ਵੀ ਵਧੀਆ ਹੈਗਾ
ਹਾਂਜੀ ਹਾਂਜੀ ‌
ਆਪਣੇ ਆਪ ਹੀ ਬਣਾ ਕੇ ਆਪਣੇ ਪਾ ਸਕਦੀਆਂ ਹੈਗੀਆਂ ਜਾਂ ਫਿਰ ਪਤਲੀਆ ਕੁੜੀਆਂ ਉਹਨਾਂ ਨੂੰ ਆਰਾਮ ਨਾਲ ਔਨਲਾਈਨ ਸ਼ੋਪਿੰਗ ਸਹੀ ਹੋ ਜਾਂਦੀ ਹੈ ਉਹਨਾਂ ਦੀ।
ਹਾਂਜੀ ਹਾਂਜੀ
ਜੋ ਥੋੜੇ ਵੈਸੇ ਹੈਗੇ ਆ, ਉਹਨਾ ਨੂੰ ਤੇ ਫਿਰ ਔਫਲਾਈਨ ਹੀ ਸਹੀ ਰਹਿੰਦਾ ਹੈਗਾ। ਪਤਾ ਚੱਲੇ ਆਏ ਨਾ ਆਏ, ਫਿਰ ਦਿੱਕਤ ਔ।
ਹਾਂਜੀ ਹਾਂਜੀ ਸਹੀ ਗੱਲ ਏ।
ਇਹ ਗੱਲ ਹੈਗੀ ਐ, ਬਜ਼ਾਰੋਂ ਜਾ ਕੇ ਲੈ ਆਓ ਤੇ ਸਹੀ ਏ।
ਹੂੰ ਹੂੰ, ਅੱਜ ਕੱਲ ਥੋੜਾ ਆਪਣਾ ਬਾਹਰ ਦਾ ਖਾਣਾ ਵੀ ਥੋੜਾ ਖ਼ਰਾਬ ਕਰ ਰਿਹਾ ਸਾਨੂੰ ਹਨਾ।
ਹਾਂਜੀ, ਉਹ ਥੋੜ੍ਹਾ ਮੌਸਮ ਹੁਣ ਚੇਂਜ ਹੋ ਰਿਹਾ ਨਾ, ਕੁਛ ਪਿੱਛੇ ਬਰਸਾਤਾਂ ਬਰਸੂਤਾਂ ਪਈਆਂ ਹੈਗੀਆਂ ਨਾ।
ਹੂੰ।
ਇਸ ਕਰਕੇ ਉਹ ਕੀ ਕਹਿੰਦੇ ਐ ਬਾਹਰ ਦਾ ਸਮਾਨ ਹਜੇ ਅਵੋਇਡ ਹੀ ਕਰੋ ਤਾਂ ਸਹੀ ਐ।
ਅਨਾਰ ਦਾ ਹੀ ਖਾਓ।
ਹਾਂਜੀ ਹਾਂਜੀ ਹੂੰ ਅੱਜ ਕੱਲ ਜਿਹੜੀ ਨਈ ਪੀ ਲਿਆ ਜੇ ਬਾਹਰ ਦਾ ਖਾਣਾ ਖਾ ਕੇ ਆਪਣੇ ਆਪ ਨੂੰ ਖ਼ਰਾਬ ਵੀ ਕਰ ਲਿਆ ਬੜਾ।
ਹਾਂਜੀ ਉਹ ਤੇ ਹੈ ਈ ਐ, ਇਹ ਤੇ ਪਤਾ ਨੀ ਨਾ ਫਿਰ ਉਹ ਕੀ ਕੀ ਕੀ ਯੂਜ ਕਰਦੇ ਐ। ਮਤਲਬ ਹੱਥ ਉਹਨਾਂ ਦੇ ਸਾਫ਼ ਏ ਨਹੀਂ ਹੈਗੇ, ਉਹਨਾਂ ਦਾ ਤੇਲ ਕਿੰਨਾ ਪੁਰਾਣਾ ਹੈਗਾ ਏ। ਹੁਣ ਘਰ ਤੇ ਆਏ ਅਸੀਂ, ਹਾਂਜੀ ਹਾਂਜੀ।
ਖਾਣਾ ਬਣਾ ਰਹੇ ਨੇ ਨੀ
ਅਸੀਂ ਤੇ ਹੁਣ ਆਪਣੇ ਘਰ ਹੱਥ ਦਾ ਵੀ ਧੋ ਕੇ ਧਿਆਨ ਰੱਖ ਰਹੇ, ਉਹਨਾਂ ਨੇ ਇੱਕ ਹੀ ਕੱਪ ਨਾਲ ਹੱਥ ਪੂੰਜੀ ਜਾਣੇ, ਉਹਦੇ ਨਾਲ ਹੀ ਬਣਾਏ ਜਾਂਦੇ ਪਏ ਐ, ਉਹਦੇ ਨਾਲ ਹੀ ਪੂੰਝ ਪੂੰਝ ਕੇ ਪਾਈ ਜਾਂਦੇ ਪਏ ਆ।
ਹਾਂ, ਉਹੀ ਨਾ ਉਹੀ ਪਸੀਨੇ ਨਾਲ ਲੱਗ ਜੇ, ਕਰ ਜਾਏ ਦਾ ਸਾਫ਼ ਚੁਤਰ ਖਾਣਾ ਹੁੰਦਾ ਪਤਾ ਨੀ, ਉਹ ਪਤਾ ਨੀ ਕਿ ਸਾਫ਼ ਨੀ ਧੋਂਦੇ ਨੇ ਗੇ ਬਰਤਨ ਬੁਰਤਨ ਜਾਂ ਕੁਛ ਕਰਦੇ ਨੇ ਪਤਾ ਕਿਉਂਕਿ ਸਾਨੂੰ ਦਿੱ ਪਤਾ ਨੀ ਹੈਗਾ ਨਾ, ਕਿਉਂਕਿ ਉਹ ਅਲੱਗ ਕਮਰੇ ਚ ਬਰ ਬਣਾਂਦੇ ਨੇ ਆਪਣਾ ਕ
ਹਾਂਜੀ ਹਾਂਜੀ, ਐ ਤੇ ਹੈਗਾ ਆ, ਹਰ ਕੋਈ ਸਬ ਵੀ ਸਾਡੀ ਖ਼ਰਾਬ ਏ ਤੇ ਅਸੀਂ ਉਹਨੂੰ ਕੱਟ ਕੇ ਅਲੱਗ ਕਰ ਤੇ, ਉਹਨਾਂ ਨੇ ਖ਼ਰਾਬ ਸਬਜ਼ੀਆਂ ਵੀ ਚੀਰੀ ਜਾਣੀਆ ਵਿੱਚ, ਉਹਨਾਂ ਨੇ ਐ ਨੀ ਵੇਖਣਾ ਕਿ ਦੁਨੀਆਂ ਪਬਲਿਕ ਜਿਹੜੀ ਉਹਨਾਂ ਨੂੰ ਕੁਛ ਹੋਣਾ ਐ ਜਾਂ ਚੀਜ਼ਾਂ ਖਾ ਕੇ ਕੀ ਹੋਏਗਾ। ਉਹਨਾਂ ਨੇ ਤੇ ਬਸ ਆਪਣੀ ਸੇਲ ਕਰਨੀ ਹੁੰਦੀ ਐ।
ਹੁਣ ਤੁਸੀਂ ਹੋਟਲਾਂ ਵਿੱਚ ਚਲੇ ਜਾਉ, ਗੰਦੇ ਸੜੇ ਟਮਾਟਰ ਓ ਉਸ ਚ ਹੀ ਪਾਣਗੇ ਆਪਣੇ ਪੈਸੇ ਤੇ ਨਾ ਬਰਬਾਦ ਕਰਨਗੇ, ਉਹ ਤੋਂ ਅਅ ਉਸ ਅ ਉਹ ਸਾਨੂੰ ਉਹੀ ਚੀਜ਼ ਸਵਾਦ ਲੱਗ ਜੇਗੀ, ਐ ਸਬਜ਼ੀ ਬੜੀ ਸਵਾਦ ਬਣਾਈ ਐ ਇਹਨਾਂ ਨੇ ਐ ਸਬਜ਼ੀ
ਆਏ ਉਹ ਦੋ ਦਿਨ ਤਿੰਨ ਦਿਨ ਪੁਰਾਣੀ ਹੋਏ, ਕਿ ਚਾਰ ਦਿਨ ਪੁਰਾਣੀ ਹੋਏ। ਉਹ ਬਸ ਉਹਨਾਂ ਨੇ ਗਰਮ ਕਰਕੇ ਚੰਗੀ ਤਰ੍ਹਾਂ ਉਹਨੂੰ ਸਜਾ ਕੇ ਲੈ ਆਣੀ ਐ ਕਿ ਸਮਝੋ ਹੁਣ ਇਹ ਤਾਜ਼ੀ ਬਣਾ ਕੇ ਆਈ ਐ।
ਸਹੀ ਗੱਲ ਹੈਗੀ ਐ।
ਕਾਫ਼ੀ ਟਾਈਮ ਪੁਰਾਣੀ ਗੱਲ ਏ, ਅਸੀਂ ਵੀ ਇੱਕ ਨਾ ਓ ਮਤਲਬ ਰੈਸਟੋਰੈਂਟ ਚ ਖਾਣ ਗਏ ਸੀ ਰੋ ਟੀ ਤੇ ਅਸੀਂ ਉੱਥੇ ਮਤਲਬ ਪਨੀਰ ਵਗੈਰਾ ਓਡਰ ਕੀਤ ਤਾ ਤੇ ਅਸੀਂ ਸਾਦੀ ਰੋਟੀ ਇਹ ਅ ਮਤਲਬ ਅਸੀਂ ਆਊਡਰ ਕੀਤੇ।
ਅੱਛਾ ਜੀ।
ਤੇ ਜਿੱਦਾਂ ਉਹ ਸਮਝੋ ਕਿ ਜੋ ਉਹ ਰੋਟੀ ਆਈ ਨਾ ਉਹ ਐਸੀ ਲੱਗ ਰਹੀ ਸੀ ਕਿ ਜਿੱਦਾਂ ਦੋ ਤਿੰਨ ਪੁਰਾ ਪੁਰਾਣੀ ਹੋਏ, ਜਾਣੀ ਕਿ ਉਹ ਬਈ ਰੋਟੀ ਸੀ।
ਅੱਛਾ।
ਪਰ ਉਹ ਕਹਿ ਰਹੇ ਕਿ ਐ ਤਾਜ਼ੀ ਰੋਟੀ ਆ ਹੁਣੇ ਬੰਨੀ ਹੋਈ ਏ। ਅਸੀਂ ਉਹਨਾ ਨੂੰ ਬੋਲਿਆ ਵੀ ਮੈਂ ਕਿਹਾ ਐ ਰੋਟੀ ਤਾਜ਼ੀ ਨਹੀ ਲੱਗ ਰਹੀ ਐ ਰੋਟੀ ਰੋਟੀ ਬਈ ਹੈਗੀ ਏ ਤੁਆਡੀ, ਕੈਂਦੇ ਨਈ ਅਸੀ ਹੁਣੇ ਬਨਾਈ ਹੈਗੀ ਏ।
ਅੱਛਾ ਜੀ, ਸਾਡੇ ਨਾਲ ਵੀ ਐਂਜੀ ਹੋਯਾ ਸੀ ਹਾਂਜੀ। ਛੋਟਾ ਹਾਂ
ਰੋਟੀ ੳਹ ਵਾਲੀ, ਸਾਡੇ ਤੇ ਸਵੇਰੇ ਸਾਰੇਆਂ ਦੇ ਹੋ ਗਏ ਪੇਟ ਖਰਾਬ।
ਅੱਛਾ, ਐ ਐ ਐਂਜ ਸਾਡੇ ਨਾਲ ਵੀ ਹੋਯਾ ਇੱਕ ਵਾਰ ਆਪਾਂ ਗਏ ਖਾਣ-ਪੀਣ ਮਤਲਬ ਮੇਰਾ ਬਡੇ ਸੀਗਾ ਮੈਂ ਘਰਦੇਆਂ ਨੂੰ ਲੈ ਕੇ ਚਲਾ ਗਿਆ ਕਿੱਥੇ ਖਾਣ-ਪੀਣ, ਠੀਕ ਏ। ਅ ਆਪਾਂ ੳਥੇ ਗਏ, ੳਥੇ ਆਪਾਂ ਦਾਲ ਮੱਖਣੀ, ਪਨੀਰ ਪਨੂਰ, ਰੋਟੀ ਰਾਟੀ ਮੰਗਾਈ। ਪਤਾ ਨੀ, ਕਿਹਾ ਜਾ ਪਨੀਰ ਏ, ਰੋਟੀਆਂ ਬਨਾਈ, ਸਾਡੇ ਕੋਲ ਚੱਬੀ ਨਈ ਗਈ। ਪਤਾ ਨੀ, ਕਿੰਨੀ ੳਹ ਬਨਾ ਰੱਖੀ ਸੀ।
ਮੇਦਾ ਮੂਦਾ ਪਾਇਆ ਹੁੰਦਾ ਏਨਾ ਨੇ ਪਤਾ ਨੀ ਕੀ ਕੀ ਪਾਇਆ ਹੁੰਦਾ। ਸਭ ਆਟਾ ਜੇੜਾ ਬਚਦਾ ਮਿਲ ਕੇ ਗੁਨ ਲੈਂਦੇ ਆ।
ਸਹੀ ਐ। ਇੱਕ ਵਾਰ ਹੋਰ ਆਪਾਂ ਖਾਣ-ਪੀਣ ਗਏ, ਸਾਨੂੰ ਅੱਛਾ ਜੀ। ਰਾਤੀ ਰੋਟੀ ਖਾ ਰੋਟੀ ਰਾਟੀ ਖਾਈ, ਸਵੇਰੇ ਲੂਜ ਮੋਸ਼ਨ ਲਗ ਗਏ ਸਾਨੂੰ ਸਾਰੇਆਂ ਨੂੰ। ੳਈ ਐ ਨਾ ਸਾਨੂੰ ਦੇਖੋ ਬਾਹਰ ਦਾ ਖਾਨਾ ਕਿੰਨਾ ਨੁਕ ਨੁਕਸਾਨ ਕਰੇ ਅੱਜ ਕਲ, ਪਰ ਜੇੜੀ ਏ ਨਈ ਹਾਂ। ਬਸ ਜੇੜੀ ਏ ਜਿਨੀ ਅੱਜ-ਕਲ ਨਈ ਪੀਢੀ਼ ਹੈ ਨਾ ਐ ਏਸ ਚੀਜ ਨੂੰ ਸਮਝ ਨਈ ਰੀ।
ਨਈ-ਨਈ, ਐ ਤੈ ਹੈਗਾ ਏ। ਐ ਜੇੜਾ ਏ ਨਾ, ੳਹ ਬਾਹਰ ਦਾ ਈ ਜਾਦਾ ਪਸੰਦ ਕਰਦੀਆਂ ਖਾਨਾ-ਪੀਨਾ।
ਹਾਂਜੀ, ਹਾਂਜੀ, ਹਾਂਜੀ।
ਵੈਸੇ ਨਈ ਖਾਂਦੇ ਹੈਗੇ ਐ।
ਹਾਂਜੀ-ਹਾਂਜੀ। ਹਾਂ ਹੋਰ ਹਾਂਜੀ-ਹਾਂਜੀ ਮੈਂ ਕੇਆ, ਮੌਸਮ ਬੜੀ ਗਰਮੀ ਹੋਈ ਪਈ ਐ। ਹਾ ਬਰਸਾ ਬਰਸਾਤ ਬਰਸੂਤ ਹੋਈ ਇੱਕ ਅੱਧੇ ਦਿਨ, ੳਸ ਤੋਂ ਬਾਦ ਫੇਰ
ਏਧਰ ਵੀ ਬੜੀ ਗਰਮੀ ਐ। ਹਵਾ-ਹੁਵਾ ਤੇ ਹੈਈ ਨੀ ਬਿਲਕੁਲ।
ਹਵਾ ਤਾਂ ਬਿਲਕੁਲ ਈ ਖਤਮ ਏ ਜੀ, ਰਾਤੀ ਵੀ ਨੀ ਹੈਗੀ ਹਵਾ। ਜਿਵੇ ਅੱਜ ਕਲ ਠੰਡੀ-ਠੰਡੀ ਹਵਾ ਚੱਲਨ ਡਈ ਸੀ, ਅੱਜ ਕੱਲ ਹਵਾ ਈ ਨੀ ਹੈਗੀ ਜੀ।
ਬਾਰਿਸ਼ ਪੈਣ ਦੇ ਬਾਦ ਵੀ ਹਵਾ ਨੀ ਹੈਗੀ। ਬੁੰਮਸ-ਬੁੰਮਸ ਔਰ ਚਿਪ ਚਿਪੀ ਗਰਮੀ ਏਹ ਸਭ ਸਿੱਧਾ ਚੱਲ
ਹਾਂਜੀ-ਹਾਂਜੀ, ੳਈ ਐ ਨਾ। ਹੂੰ। ਹੂੰ ਅੱਜ-ਕੱਲ ਤਾਂ ਅਹ ਏਸ ਟੈਮ ਤੇ ਤਾਂ ਬਰਸਾਤਾਂ ਸ਼ੁਰੂ ਹੋ ਜਾਂਦੀ ਸੀ।
ਹਾਂ, ਹੁਣ ਸਾਵਨ ਮੇਰੇ ਖੇਆਲ ਚ ਚਾਲੂ ਹੋਨ ਵਾਲਾ ਏ ਅੱਜ-ਕਲ ਚ। ਤੇ ਹੁਣ ਸਾਵਨ ਚ ਫੇਰ ਬਰਸਾਤਾਂ ਲੱਗ ਜਾਂਦੀਆ ਹੈਗੀਆ। ਤੇ ਹੁਣ ਬਰਸਾਤਾਂ ਲੱਗਣੀਆਂ ਤੇ ਫੇਰ ਹੋਨ ੳਹੀੳ ਮੌਸਮ
ਉਹੀ ਐ ਨਾ, ਆਪਾਂ ਬਰਸਾਤਾਂ ਲਈ ਤਰਸਦੇ ਹਾਂ ਕਿ ਗਰਮੀ ਹੋ ਰੀ ਏ, ਬਰਸਾਤ ਆਜੇ ਹੋਜੇ। ਫਿਰ ਜਿਸ ਟਾਈਮ ਬਰਸਾਤਾਂ ਆਂਦੀਆਂ ਫੇਰ ਕਹੰਦੇ, ਹਾਏ ਵੇ ਏਨੀ ਬਰਸਾਤ ਪੈ ਰੀ ਏ। ਬਾਹਰ ਨੀ ਨਿਕਲਆ ਜਾ ਰਾ, ਪਾਨੀ ਭਰ ਗਿਆ।
ਬਸ ਫੇਰ ਕੱਪੜੇ, ਕੱਪੜੇ ਗਿੱਲੇ ਪਾਨੇ, ਮੁਸ਼ਕ ਆਂਦੀ ਐ। ਬਰਸਾਤ ਦੇ ਨਾਲ ਮੁਸਕ ਆਨ, ਮਾਰਨ ਲੱਗ ਜਾਂਦੇ ਕੱਪੜੇ।
ਹਾਂ-ਹਾਂ ਨੀ ਕਈਆਂ ਦੇ ਨੁਕਸਾਨ ਵੀ ਹੋ ਜਾਂਦੇ ਨੇ ਜਿਵੇਂ ਖੇਤੀਬਾੜੀ ਵਾਲੇ ਹੁੰਦੇ ਨੇ ਕਿਸਾ ਨੁਕਸਾਨ ਹੋ ੳਹ ਦਾ ਨੁਕਸਾਨ ਹੋ ਰੇ ਨੇ ਕਿਨੇ ਕਿਨੇ। ਪਿਛਲੀ ਵਾਰ ਹਾਂ ਪਿਛਲੀ ਵਾਰ ਤੁਸੀ ਦੇਖੇਆ ਹੋਨਾ, ਕਿਨੇ-ਕਿਨੇ ਛੇ-ਛੇ, ਪੰਜ -ਪੰਜ ਫੁੱਟ ਪਾਨੀ ਭਰ ਗਿਆ ਸੀ ਖੇਤਾਂ ਵਿੱਚ
ਏਨਾਂ ਨੂੰ ਬਟ ਪਿੱਛੇ ਦੇਖੇਆ ਹੋਨਾ, ਪਿੱਛੇ ਹੁਨੇ ਕਾਫ਼ ਨੁਕਸਾਨ ਹੋਏਆ ਹੈਗਾ। ਇੱਕ ਪਿੰਡ ਪੂਰਾ ਗੁਰਦਾਸ ਕੁਰਸ ਹੀ, ਪਤਾ ਨੀ ਕਿਹੜਾ ਸੀ।
ਨਾਲ ਨਾਲ ਹਾਂਜੀ-ਹਾਂਜੀ।
ਪਾਣੀ-ਪੂਣੀ ਆ ਗਿਆ ਸੀ, ਘਾਰ ਘੁਰ ਤੱਕ
ਹਾਂ ਹਾਂ ਇਹ ਨਾ ਹਾਂ ਸਹੀ ਗੱਲ ਬੜਾ ਨੁਕਸਾਨ ਕਰ ਚੇ ਹਾਂ ਹਾ
ਤੇ ਛੋਟੇ ਜਿੜੇ ਹੁੰਦੇ ਆ, ਘਰ ਵਗੈਰਾ ਜਜਰ ਕੋਈ ਨਦੀ ਦੇ ਕੋਲ ਲੱਗੇ ਹੁੰਦੇ ਆ ਉਹ ਜਲਦੀ ਆਂਦੇ ਹੈਗੇ ਆ।
ਹਾਂਜੀ-ਹਾਂਜੀ।
ਸਭ ਤੋਂ ਪਹਿਲਾਂ ਉਹ ਥੱਲੇ ਆਂਦੇ ਹੋਰੇ
ਹਾਂਜੀ-ਹਾਂਜੀ ਸਹੀ ਗੱਲ ਹੈ ਸਭ ਹਾਂਜੀ-ਹਾਂਜੀ। ਹਰ ਕੋਈ ਚੀਜ਼ ਹੈਨਾ ਉਹ ਸਾਨੂੰ ਨੁਕਸਾਨ ਹੀ ਕਰਦੀ ਐਂ ਇਕ ਖਾਣੇ ਪੀਣੇ ਦਾ ਹੋਏ ਚਾਹੇ ਮੌਸਮ ਹੋਏ।
ਹਾਂਜੀ ਕੋਈ ਵੀ ਚੀਜ਼ ਹੋਏ ਉਹੀਓ ਕਹਿੰਦੇ ਨਾ ਕਿ ਜੋ ਚੀਜ਼ ਸਹੀ ਹਿਸਾਬ ਨਾਲ ਹੋਏ ਤੇ ਸਹੀ ਐ ਅਗਰ ਉਹ ਜ਼ਿਆਦਾ ਹੋਏ
ਹਾਂਜੀ ਗਰਮੀ ਦੇ ਕਾਰਨ ਤਾਪਮਾਨ ਵੀ ਤਾਂ ਕਿੰਨਾ-ਕਿੰਨਾ ਜ਼ਿਆਦਾ ਹੋ ਰਹਾ। ਹਮ ਬਿਆਲੀ ਬਾਲੀ ਡਿਗਰੀ ਟੈਂਪਰੇਚਰ
ਹਾਂ ਸੰਤਾਲੀ-ਪੰਤਾਲੀ ਡਿਗਰੀ ਤਿਕਨ ਹੈਗਾ ਦਿੱਲੀ ਵਰਗੇ ਸ਼ਹਿਰ ਚ ਦੇਖ ਲੋ ਤੁਸੀਂ ਖਲੋ ਨਹੀਂ ਸਕਦੇ ਤੁਸੀਂ ਧੁੱਪ ਦੇ ਵਿੱਚ।
ਤੁਸੀਂ ਐ ਛੋੜੋ ਦੀ ਹਾਂਜੀ ਉਧਰ ਸੋੜੋ ਹਾਂਜੀ ਹਾਂਜੀ ਹੂੰ।
ਪੇਈ ਹੋਰ ਸਭ ਵਧੀਆ ਘਰ ਪਰਿਵਾਰ। ਹੋਰ ਆਪਦੀ ਗੀ ਕੀ ਕਰਦੇ ਓ ਨੌਕਰੀ ਵਗੈਰਾ ਜਾਂ ਵੈਸੇ ਹੀ ਪੜ੍ਹਦੇ ਹੋ?
ਨਹੀਂ ਬਸ ਗ੍ਰੈਜੂਏਸ਼ਨ ਕੰਪਲੀਟ ਹੋਣ ਲੱਗੀ‌ ਏ। ਹਾਜ ਹੋਰ ਦੱਸੋ
ਹੋਰ
ਚਲੋ ਠੀਕ ਐ ਜੀ।
ਚਲੋ ਫੇਰ ਮੈਂ ਫੇਰ ਕਰਾਂਗੀ, ਹਾਂਜੀ ਓਕੇ ਸਤਿ ਸ੍ਰੀ ਅਕਾਲ।